ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਹੈ।
ਕਿਰਪਾ ਤੁਹਾਡੀ।
ਅੱਛਾ, ਸਾਡੀੇ ਵੀ ਗੁਰੂ ਮਹਾਰਾਜ ਦੀ ਕਿਰਪਾ।
ਗੁਰੂ ਜੀ ਦੀ ਦਿਹਾ ਹੀ ਆਈ, ਮਹਾਰਾਜ ਜੀ ਦੀ ਤੇ ਹਾਈ ਆਈ ਹੈ। ਤੁਹਾਡੀ ਵੀ ਨਾਲ ਕਿਰਪਾ ਚੱਲਦੀ
ਹਰ ਬੰਦੇ ਦੇ ਉੱਤੇ, ਬਸ ਬਾਬਾ ਜੀ ਦੀ ਕਿਰਪਾ ਹੋਣੀ ਚਾਹੀਦੀ ਹੈ। ਸੀ ਤੂੰ, ਮੈਂ, ਤੇ ਬਸ। ਤੁਸੀਂ ਮੈਂ ਤੇ, ਤੁਸੀਂ ਮੈਂ ਤੇ, ਬਸ ਖਿਡੌਣੇ ਹੈਗੇ ਉਹਦੇ ਕਟਪੁਤਲੀਆਂ ਵਾ ਜੀ, ਜੀ, ਤੇ ਜਿਸ ਰਸਤੇ ਤੇ ਪਾਉਣਾ ਪ੍ਰਮਾਤਮਾ ਨੇ ਬਸ ਉਸ ਰਸਤੇ ਤੇ ਸਾਨੂੰ ਚੱਲਣਾ ਹੈ।
ਨਈ ਨਈ ਬੜੀ ਅਹ ਨਈ ਨਈ
ਹੋਰ ਬਸ, ਵਧੀਆ ਵਧੀਆ ਗਰਮੀ ਬਹੁਤ ਕੀਤੀ ਜੈ।
ਗਰਮੀ ਤੇ ਪੂਰੀ ਪੈ ਰਹੀ ਹੈ, ਤਸੱਲੀ ਨਾਲ ਗਰਮੀ ਪੈਂਦੀ ਪਈ ਇਸ ਵਾਰੀ। ਮੈਨੂੰ ਤੇ ਸਮਝ ਨਹੀਂ ਆਂਦੀ ਗਰਮੀ ਤੋਂ ਬੱਚਣ ਲਈ ਕਿ ਕਰੀਏ ਯਾਰ।
ਹਾਂ, ਗਰਮੀ ਤਾਂ ਬਹੁਤ, ਹਾਂ ਬਹੁਤ ਜ਼ਿਆਦਾ ਗਰਮੀ ਹੋ। ਮੈਂ, ਉਹੀ ਕਹਿ ਰਹੀ ਸੀ, ਕੱਲ ਮੈਂ ਮਾਰਕੀਟ ਤੇ ਚਲੀ ਗਈ। ਬਾਜ਼ਾਰ ਚਲੀ ਗਏ ਜੀ ਬਾਜ਼ਾਰ ਹੋਣ ਜਾਣਾ ਵੀ, ਜਰੂਰੀ ਸੀ ਸਾਨੂੰ, ਮਤਲਬ ਕੁਛ ਸੂਟ ਵਗੈਰਾ ਸਟਿਚ ਕਰਨੇ ਦਿੱਤੇ ਦੇ ਸੀ ਉਹ ਚੁੱਕਣੇ ਸੀ। ਤੇ ਨਾਲ ਕੁਛ ਰੇਡੀਮੇਡ ਆਈਟਮਸ, ਦੇਖਣੀਆਂ ਸੀ, ਕਿਉਂਕਿ ਗਰਮੀਆਂ ਆ ਗਈਆਂ ਸੀ। ਸੀਜਨ ਦੇ ਅਕੋਰਡਿੰਗ ਦੇਖੋ, ਕਪੜਾ ਪਿੱਛਲੀ ਵਾਰੀ ਸਿਲਵਾਏ ਸੀ ਉਹ ਤੇ ਥੋੜੇ ਖ਼ਰਾਬ ਹੋ ਗਏ। ਨੇ, ਤੇ ਹੁਣ ਮੈਂ ਕਿਹਾ, ਚਲੋ ਨਵੇਂ ਸਵਾਏ ਨੇ ਉਹ ਚੱਕ ਆਨੇ ਆ, ਤੇ, ਮਾਰਕਿਟ ਗਏ ਆ ਤੇ ਮੈਨੂੰ, ਤੇ ਚੱਕਰ ਆ ਗਿਆ ਜੀ।
ਹੋ ਮਤਲਬ, ਘਬਰਾਹਟ ਹੋ ਗਈ ਨਾ ਤੁਹਾਨੂੰ ਗਰਮੀ ਗਰਮੀ ਦੇ ਕਾਰਨ ਘਬਰਾਹਟ ਹੋ ਗਈ, ਤੇ ਆਪਣਾ ਤੁਹਾਨੂੰ ਚੱਕਰ ਆ ਠੀਕ ਹੈ ਠੀਕ ਹੈ।
ਉਹੀ ਇੰਨੀ ਗਰਮੀ ਹੋਈ ਦੀ ਸੀ ਇੰਨਾ ਗੁੰਮਾ ਹੋਇਆ ਦਾ ਸੀ ਤੇ ਚੱਕਰ ਆ ਦੇ, ਕਾਰਨ ਮੈਂ ਤੇ ਗਿਰਦੇ-ਗਿਰਦੇ ਬੱਚੀ। ਜੀ ਮੈਨੂੰ ਬਸ ਮੰਮੀ ਨੇ ਹੱਥ ਦੇ ਕੇ ਬਸ ਰੋਕ ਲਿਆ ਤੇ ਮੈਂ ਉੱਧਰ ਹੀ ਬੈਠ ਗਈ ਫਿਰ।
ਨਹੀਂ-ਨਹੀਂ ਠੀਕਫਿਰ ਗਰਮੀ ਤੋਂ ਬਚਣ ਲਈ ਕੀ ਕੀਤਾ ਨੇ।
ਫੇਰ ਬਸ ਹੁਣ ਉਸ ਟਾਈਮ ਦੇ ਦੇਖੋ ਚੱਕਰ ਆ ਰਹੇ ਸੀ ਤੇ ਬਸ ਦੁਕਾਨਦਾਰ ਨੇ ਪਾਣੀ ਦਿੱਤਾ ਮੈਨੂੰ, ਤੇ ਮੈਂ ਪਾਣੀ ਪੀਤਾ।
ਪਤਾ ਕੀ ਹੈ ਗਰਮੀ ਦਾ ਘਰੇ ਨਾ ਪਤਾ, ਮੈਂ ਤੁਹਾਨੂੰ ਦਿੰਦਾ ਕਦੀ ਵੀ ਯਾਦ ਰੱਖਣਾ ਗਰਮੀ ਜਦੋਂ ਪੈਂਦੀ ਨਾ ਦਬਾ ਕੇ ਤੇ, ਆਪਣੇ ਕੋਲ ਤੁਸੀਂ ਕੀ ਕਰਨਾ ਨਿੰਬੂ ਪਾਣੀ ਰੱਖਣਾ ਹੈ ਨਿੰਬੂ ਪਾਣੀ ਨਾਲ ਕੀ ਹੁੰਦਾ, ਉਹਦੇ ਨਾਲ ਰਿਕਵਰਿੰਗ ਹੁੰਦਾ ਰਹਿੰਦਾ
ਹਾਂਜੀ।
ਜਿਨਾ ਆਦਾ ਇਨਸਾਨ ਨੂੰ, ਸਾਰਾ ਰਿਕਵਰਿੰਗ ਹੋ ਜਾਂਦਾ ਹੈ।
ਹਾਂਜੀ-ਹਾਂਜੀ ਉਹ ਤੇ ਗੱਲ ਠੀਕ ਹੈ ਜੀ। ਹਾਂ, ਉਹ ਠੀਕ ਕਰਦੇ ਪਏ ਐ ਤੇ ਅੱਗੇ ਸਾਡੀ ਇਮਿਨਿਟੀ ਸਟਮ ਜਿਹੜਾ ਹੁੰਦਾ ਉਹ ਨਿੰਬੂ ਸਾਡੇ ਇਮਿਊਨਿਟੀ ਸਿਸਟਮ ਨੂੰ ਆਦਾ ਹੈ ਤੇ ਉਹ ਸਾਡਾ ਬਈ ਸਹੀ ਰਹਿੰਦਾ ਹੈ ਜੋ ਵੀ ਸਾਨੂੰ ਮਤਲਬ ਸਰੀਰ ਪਾਣੀ ਦੀ ਮਾਤਰਾ ਜਿਹੜੀ ਉਹਨੂੰ ਪੂਰਾ ਕਰਦਾ ਹੈ ਤੇ ਨਿੰਬੂ ਪਾਣੀ ਤੇ ਮਸਟ ਹੈਗਾ ਅਸੀਂ ਬਣਾਦੇ ਹੁੰਦੇ। ਘਰ ਪਰ ਕੱਲ ਮੈਨੂੰ ਮੈਨੂੰ ਇੱਕੋ ਤਾਂ ਮੁ ਚੱਕਰ ਜੇ ਆ ਗਏ ਜਿਵੇਂ ਧੁੱਪ ਬਹੁਤ ਜਿਆਦਾ ਸੀ ਘਬਰਾਹਟ ਹੋ ਗਈ ਤੇ ਆ ਗਏ ਤੇ ਫੇਰ ਹੁਣ ਫੇਰ ਪਾਣੀ ਪੂਣੀ ਪੀਤਾ ਥੋੜ੍ਹੀ ਦੇਰ ਬੈਠੀ ਰਹੀ ਫੇਰ ਥੋੜੀ ਠੀਕ ਹੋਈ। ਫੇਰ ਜਾ ਕੇ ਖੜੀ ਹੋਈ ਮੈਂ ਤੇ ਫੇਰ ਮੈਂ ਸਮਾਨ ਲੈ ਕੇ ਕੇ ਫੇਰ ਉਸ ਪੈਰੀ ਅਸੀਂ ਘਰ ਆ ਗਏ ਬਸ ਇਹੀ ਉਹ ਗਰਮੀਆਂ ਤੇ ਬਚਨ ਲਈ ਗਰਮੀ ਤੋਂ ਬਚਨ ਲਈ ਬਸ
ਆਪਣਾ ਦੇਖੋ ਜੀ ਨਿੰਬੂ ਪਾਣੀ ਪੀਓ। ਨਾਲ ਆਪਣਾ ਜੋੇ ਹੁੰਦੀ ਹੈ ਆਪਣੀ ਆਪਣਾ ਪਹਿਲੇ ਆਪਾਂ ਬਣਾਦੇ ਨੀ ਸੀ ਕੋਈ ਆਪਣਾ ਰੂਬਜਾ ਰੂਬ ਜਾ ਦੁੱਧ-ਦੁੱਧ-ਦੁੱਧ ਬਣਾ ਕੇ ਨਾ ਦੁੱਧ ਬਣਾ ਕੇ ਤੇ ਬੁਲਾਲ ਕਰ ਰੁਧ ਗਰ ਕੇ ਮਿੱਠਾ ਖੋਲ ਕੇ ਉਹ ਵੀ ਉਹ ਕੋਈ ਦਿੱਕਤ ਨੀ
ਜ ਦੇਖੋ ਹੁਣ ਗਰਮੀਆਂ ਚ ਜਗ੍ਹਾ-ਜਗ੍ਹਾ ਤੇ ਸ਼ਛਬੀਲਾ ਲਾਦੇ ਆ ਲੋਕ ਕੀ ਤੇ ਕੁਛ ਤੇ ਗੁਰੂ ਅਰਜਨ ਦੇਵ ਜੀ ਦਾ ਜਦੋਂ ਹੁੰਦਾ ਸ਼ਹੀਦੀ ਗੁਰਪੁਰਬ ਤਾਂ ਵੀ ਲਗਾਦੇ ਆ ਗਰਮੀ ਚ ਤੇ ਹੁਣ ਸ ਆਏਗੀ ਤਾਂ ਵੀ ਲਗਾਦੀ ਦੇ ਲਓ ਕਿ ਅਹ ਗਰਮੀ ਚ ਨਾ ਅਹ ਛਬੀਲਮ ਤੇ ਉਹੀ ਹੋਏਗੀ ਹਾਂ ਲੋਕਾਂ ਨੂੰ ਠੰਡਕ ਪਹੁੰਚਾਉਣ ਵਾਸਤੇ ਵੀ ਉਹ ਵੀ ਕਿੰਨਾ ਪੁੰਨ ਦਾ ਕੰਮ ਅਗਰ ਕੋਈ ਗਰਮੀ ਚ ਬੰਦਾ ਬਿਜ਼ੀ ਹੋ ਕੇ ਜਾ ਰਿਹਾ ਜਾਂ ਫਿਰ ਕੋਈ ਹੋਰ ਪਰਸਨ ਨੇ ਗਰਮੀ ਦੇ ਕਾਰਨ ਬਿਖਲਾ ਰਹੇ ਨੇ ਤੇ ਜਿਨਾਂ ਦੀ ਜਿਹਨਾਂ ਨੂੰ ਪਾਣੀ ਦੀ ਪਿਆਸ ਲੱਗੀ ਹੈ ਉਹਨਾਂ ਦੀ ਤ੍ਰੇਹ ਭੋਜਣ ਦੀ ਹੈ ਤੇ ਪਾਣੀ ਦੀ ਪਿਆਸ ਭੁਜਦੀ ਆ, ਪਾਣੀ ਪਿਆਣਾ ਹਾਂ, ਪਾਣੀ ਪਿਆਣਾ ਕਿਨਾ ਪੁਨ ਦਾ ਗੱਲ ਏ।
ਹਮ
ਪਾਣੀ ਪਿਆਣਾ ਕਿਸੇ ਨੂੰ
ਤੇ ਤੁਹਾਡੇ ਇੱਧਰ ਵੀ ਗਰਮੀ ਜ਼ਿਆਦਾ ਹੁੰਦੀ ਹੈ। ਸਾਡੇ ਤੇ ਇੱਧਰ ਹੈ ਹੀ ਆਵੇ, ਤੁਹਾਡੇ ਉੱਧਰ ਵੀ ਜ਼ਿਆਦਾ ਹੋ ਰਹੀ ਹੈ।
ਆਹ -ਹਾਂ, ਸਾਡੇ ਏਧਰ ਵੀ ਬਹੁਤ ਜ਼ਿਆਦਾ ਗਰਮੀ ਹੋਏ ਦੀ ਹੈ। ਸਾਡੇ ਤੋਂ ਤੇ ਛੁੱਟੀਆਂ ਐਤਕੀ ਪੈਂਦੀਆਂ ਨੇ ਜੂਨ ਤੋਂ, ਤੇ ਐਦਕੀ ਤੇ ਮਈ 'ਚ ਹੀ ਪੈ ਗਈਆਂ। ਛੁੱਟੀਆਂ ਬਹੁਤ ਪਹਿਲੇ ਪਾ ਦਿੱਤੀਆਂ। ਉਹਨਾਂ ਨੇ ਬਾਈ ਪਤਾ ਨੀ ਤੇਈ ਤੋਂ ਹੀ ਪੈ ਗਿਆ, ਹਾਂ। ਦੇਖੋ ਬੱਚੇ ਵੀ ਪਰੇਸ਼ਾਨ ਹੁੰਦੇ ਨੇ ਗਰਮੀਆਂ ਸਕੂਲ ਜਾ ਕੇ ਤੁਹਾਨੂੰ ਪਤਾ ਹੀ ਹੈ। ਸਕੂਲ ਜਾਣ ਤੇ ਸਕੂਲ ਤੁਹਾਨੂੰ ਪਤਾ ਇੰਨੀ ਉਹ ਤੇ ਹੁੰਦੀ ਨੀ ਫੈਸ ਏਸੀ ਵਗੈਰਾ ਹਰੇਕ ਸਕੂਲ, ਹਰੇਕ ਕਲਾਸ ਵਿਚ ਅਵੇਲੇਬਲ ਨੀ ਹੁੰਦੇ। ਤੇ ਪੰਖਿਆ ਚ ਪੰਖਿਆ ਚ ਫੇਰ ਅਹ ਬੈਨਾ ਪੈਂਦਾ ਬੱਚਿਆਂ ਨੂੰ ਤੇ ਫੇਰ ਇਸ ਕਰਕੇ
ਵੈਸੇ ਇੱਕ ਗੱਲ ਹੋਰ ਵੀ ਇਹ ਆਪਾਂ ਜਦੋਂ ਏ ਸੀ ਨਾਲ ਆਪਣਾ ਏ ਸੀ ਚੋਂ ਬਾਹਰ ਨਿਕਲਦੇ ਨਾ ਉਝ ਵੀ ਜ਼ਿਆਦਾ ਗਰਮੀ ਲੱਗਦੀ ਹੈ।
ਹਾਂਾਂ ਏ- ਏਸੀ ਦੇਖੋ ਗਰਮੀ ਤੇ ਥੋੜੀ ਦੇਰ ਲਈ ਬੁਝਾ ਦਿੰਦਾ ਸਾਡੀ, ਏ ਸੀ ਦੇ ਅੰਦਰ ਬਹੁਤ ਅਛੀ ਲੱਗਦਾ ਹੈ ਜਾ ਕੇ ਕੂਲਿੰਗ ਵਿੱਚ ਜਦੋਂ ਅਸੀਂ ਗਰਮ ਜਗ੍ਹਾ ਤੋਂ ਜਾਨੇ ਹਾਂ ਇੱਕੋ ਦਮ ਕੂਲਿੰਗ ਵਿੱਚ ਤੇ ਬਹੁਤ ਵਧੀਆ ਲੱਗਦਾ ਐ, ਤੇ ਲੇਕਿਨ ਇਹਦੇ ਨਾਲ ਕਹਿੰਦੇ ਆ ਗਰਮ -ਸਰਦ ਬੜੀ ਹੋ ਜਾਂਦੀ ਹੈ। ਹਾਂ, ਅੰਦਰ ਆਣਾ ਵੜਨਾ- ਨਿਕਲਣਾ ਬਾਹਰ ਹੁਣ ਠੰਡਕ ਤੋਂ ਅਸੀਂ ਗਰਮ ਵਿੱਚ ਜਾ ਰਹੇ ਹਾਂ ਗਰਮ ਤੋਂ ਅਸੀਂ ਠੰਡੇ ਚ ਜਾ ਰਿਹਾ ਤੇ ਇਹਦੇ ਨਾਲ ਸਾਡੇ ਬੋਡੀ ਨੂੰ ਮਤਲਬ ਨੁਕਸਾਨ ਹੁੰਦਾ। ਤੇ ਵੈਸੇ ਵੀ ਏ ਸੀ ਜਿਹੜਾ ਨਾ ਸਾਡੇ ਬੋਡੀ ਚੋਂ ਅਹ ਕਿੰਨਾ ਕੁ ਪਾਣੀ ਮਤਲਬ ਐਬਜੋਰਬ ਕਰਦਾ ਔਰ ਬਾਹਰ ਨਿਕ ਨਿਕਾਲਦਾ ਹੈ।ਮਤਲਬ ਉਹ ਜਿਹੜਾ ਪਾਈਪ ਲੱਗਿਆ ਹੁੰਦਾ ਉਹਦੇ ਥਰੂ ਪਾਣੀ ਵੀ ਨਿਕਲਦਾ ਨਾ ਏ ਸੀ ਦਾ ਤੇ ਉਹ ਸਾਡੇ ਸਿਰਫ ਰੂਮ ਦਾ ਟੈਂਪਰੇਚਰ ਨੋਰਮਲ ਕਰਨ ਵਾਸਤੇ ਨ ਉਹ ਸਾਡੀ ਬੋਡੀ ਚੋਂ ਪਾਣੀ ਖਿੱਚ ਕੇ ਲਿਜਾ ਰਿਹਾ ਹੈ ਸੀ ਹੋਏ ਤੇ ਤਾਂ ਕਰਕੇ ਕਹਿੰਦੇ ਏਸੀ ਨੂੰ ਜਿੰਨਾ ਹੋ ਸਕੇ ਅਵੋਇਡ ਹੀ ਕਰਨਾ ਚਾਹੀਦਾ ਐ। ਹੁਣ ਪੁਰਾਣੇ ਲੋਕੀ ਹੁੰਦੇ ਸੀ ਪੁਰਾਣੇ ਲੋਕੀ ਕੀ ਕਰਦੇ ਸੀ ਕੂਲਰ ਲਾਉਂਦੇ ਸੀ, ਕੂਲਰ ਦੀ ਹਵਾ ਨਾਲ ਹੀ, ਇੰਨਾ ਵਧੀਆ ਵਧੀਆ ਹੋ ਜਾਂਦਾ ਸੀ ਪਾਣੀ ਪਾਉਂਦੇ ਸੀ ਕੂਲਰਾਂ 'ਚ
ਅ ਜ ਜ ਜ
ਪੁਰਾਣੇ ਟਾਈਮ ਵਿੱਚ ਤੁਹਾਡੇ ਟਾਈਮ ਵੀ ਹੁੰਦੇ ਹੋਣਗੇ।
ਹਾਂ -ਹਾਂ ਹੁੰਦੇ ਸੀ ਪਹਿਲੇ, ਪਹਿਲੇ ਪਤਾ ਕੀ ਦੂਸਰਾ ਸਿਸਟਮ ਚੱਲਦਾ ਸੀ ਨਾ। ਕਿਉਂਕਿ ਦੇਖੋ ਕਈ ਨਾ ਹਣ ਜਿਹਨਾਂ ਕੋਲ ਪੈਸੇ ਦਾ ਜੁਗਾੜ ਨਹੀਂ ਆ, ਉਹ ਵਿਚਾਰੇ ਕਈ ਫਰੈਂਟਾਂ ਵੀ ਲਾਉਂਦੇ ਸੀ। ਠੀਕ ਹੈ ਨਾ ਚਲੋ ਬਈ ਸਸਤਾ ਮਿਲ ਜਾਂਦਾ ਕੂਲਰ ਥੋੜਾ ਮਹਿੰਗਾ ਹੁੰਦਾ ਸੀ ਤਾਂ ਕਰਕੇ ਹੁੰਦਾ ਤੇ ਅਰ ਬੰਧਗਾ
ਹਾਂ ਐਸੇ ਤੁਸੀਂ ਠੀਕ ਕਹਿੰਦੇ ਪਓ ਕਿ ਫਰੈਂਟੇ ਵੀ ਪਹਿਲੇ ਚੱਲਦੇ ਹੁੰਦੇ ਸੀ ਹੁਣ ਤੇ ਹੁਣ ਵੀ ਕਈ ਘਰਾਂ ਚ ਕੂਲਰ ਵੀ ਹੈ, ਜਿਹੜੇ ਲੋਕ
ਹਾਂ ਕਈ ਲਾਉਦੇ ਨੇ ਕਈ -ਕਈ ਲਾਉਂਦੇ ਨੇ ਕਈ ਪਤਾ ਕਿਦ ਕੋ ਹੁਣ ਬੰਦਾ ਛੋਟਾ ਘਰ ਮਿਡਲ ਫੈਮਲੀ ਚੋਂ ਤੁਹਾਨੂੰ ਸਾਰਾ ਪਤਾ ਹੈ।
ਆਹ ਤੇ ਸਹੀ ਕਹਿ ਰਹੇ ਹੋ ਕੂਲਰ ਵੀ ਹਾਂ ਤੇ ਵਧੀਆ ਈ ਏ। ਕੂਲਰ ਦਾ ਸਗੋਂ ਨੁਕਸਾਨ ਨੀ ਹੈਗਾ ਸਾਡੀ ਬੋਡੀ ਨੂੰ ਲੇਕਿਨ ਏਸੀ ਦਾ ਜਿਆਦਾ ਨੁਕਸਾਨ ਸਾਡੀ ਬੋਡੀ ਨੂੰ ਕਿਉਂਕਿ ਇਹ ਸਾਡੇ ਸਰੀਰ ਜੋ ਪਾਣੀ ਖਿੱਚ ਕੇ ਲਿਜਾ ਰਿਹਾ ਹੈ
ਓਕੇ -ਓਕੇ
ਵੈਸੇ ਵੀ ਜਿਹਨੂੰ ਜਿਵੇਂ ਜੋੜਾਂ 'ਚ ਦਰਦ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ, ਤੇ ਔ ਅਗਰ ਏ ਸੀ ਚ ਰਹਿੰਦਾ ਹੈ ਨਾ, ਤੇ ਉਹਨਾਂ ਦੀ ਦਰਦਾਂ ਹੋਰ ਜ਼ਿਆਦਾ ਵੱਧ ਜਾਂਦੀਆਂ, ਹਾਂਜੀ ਹਾਂਜੀ, ਡਾਕਟਰਸ ਵੀ ਕਈਆਂ ਜਿਨ੍ਹਾਂ ਦੀ ਜੋੜਾਂ ਦੀ ਪ੍ਰੋਬਲਮ ਹੁੰਦੀਆਂ ਉਹਨਾਂ ਨੂੰ ਘੱਟ ਹੀ ਏ ਸੀਂ, ਰਿਕਮੈਂਡ ਕਰਦੇ ਨੇ ਕਿਉਂਕਿ ਜ਼ਿਆਦਾ ਏ ਸੀ, ਸਿਹਤ ਲਈ ਵੀ ਅਹ ਔ ਖ਼ਰਾਬ ਹੀ ਹੈ, ਹੁਣ ਅਸੀਂ ਵੇਖੀਏ ਅਸੀਂ ਤੇ ਠੰਡਕ ਲੈ ਰਹੇ ਆਂ, ਹੁਣ ਇਓ ਸਪਲਿਟ ਏਸੀ ਲੱਗੇ ਦੇ ਨੇ ਸਭ ਜਗ੍ਹਾ ਤੇ ਹੁਣ ਛੱਤਾਂ ਦੇ ਉੱਤੇ ਲਗਾ ਲੋ, ਜਾਂ ਬਾਹਰ ਉਹ ਪੰਖੇ ਲੱਗੇ
ਪਰ ਹਰ ਜਗ੍ਹਾ ਦੇ ਏਸੀ ਹੈਗੇ ਨੇ, ਦੇਖੋ ਜੀ ਕਿਤੇ ਵੀ ਚਲੇੋ ਜਾ ਏ ਸੀ ਤੋਂ ਬਗੈਰ ਬੰਦਾ ਰਹਿੰਦਾ ਹੋ ਗਯਾ।
ਹਾਂ, ਉਹ ਤੇ ਠੀਕ ਕਹਿ ਰਹੇ ਹੋ, ਤੁਸੀਂ ਤੇ ਹੁਣ ਜਿਵੇਂ ਏ ਸੀ ਸਭ ਜਗ੍ਹਾ ਤੇ ਲੱਗੇ ਦੇ ਨ, ਤੁਹਾਨੂੰ ਪਤਾ ਹੀ ਉਹਦੀ ਪਿੱਖੇ ਜਿਹੜੇ ਲੱਗੇ ਦੇ ਨ, ਔ ਗਰਮ ਹਵਾ ਛੱਡਦੇ ਪਏ ਨ, ਔ ਬਾਹਰ ਤੇ ਗਰਮ ਕਰਦੇ ਪਏ ਨਾ, ਇਹ ਵਦੀਆਂ ਸਾਰਾ ਬਾਹਰ ਦੀ ਜਿਹੜੀ ਹਵਾ ਹੈ ਗਰਮ ਕਿਉਂ ਹੋਏ ਏਡੀ, ਤਾਂ ਹੀ ਹੈਗੀ ਹੈ ਕਿਉਂਕਿ ਪਹਿਲੇ ਪਹਿਲੇ ਵੀ ਹੁਣ ਅਸੀਂ ਛੋਟੇ ਹੁੰਦੇ ਸੀ, ਕੋਈ ਇੰਨੇ ਰੇਅਰ ਘੱਟ ਬ ਬੜੇ ਘਰ ਘੱਟ ਘਰਾਂ ਵਿੱਚ ਏ ਸੀ ਹੁੰਦੇ ਸਨ, ਬਹੁਤ ਜਿਆਦਾ ਘੱਟ ਕਿਉਂਕਿ ਜੇ ਜਿਹੜੇ ਬਹੁਤ ਜਿਆਦਾ ਅਮੀਰ ਲੋਕ ਹੁੰਦੇ ਸੀ ਨਾ, ਉਹਨਾਂ ਕੋਲ ਹੁੰਦੇ ਹੁੰਦੇ ਏ ਸੀ, ਤੇ ਤੇ ਉਸ ਟਾਈਮ ਇਨੀ
ਆਪਣਾ ਕੱਲ ਹੀ ਲੈ ਗਿਆ ਕੂਲਰ ਕਿਉਂਕਿ ਦੇਖੋ ਕੂਲਰ ਦਾ ਵੀ ਹਵਾ ਵੈਸੇ ਵਧੀਆ ਅਗਰ ਆਪਾਂ ਬਾਹਰ ਲਾਇਆ ਹੋਵੇ ਨਾ, ਬਾਰੀ ਦੇ ਕੋਲ ਤੇ ਮਸਤ ਹਵਾ ਮਾਰਦਾ ਕੂਲਰ, ਐਸੀ ਗੱਲ ਨਹੀ ਐ, ਏ ਸੀ ਦਾ ਮੁਕਾਬਲੇ ਈ ਕਰਦਾ।
ਉਹਦੇ ਚ ਪਾਣੀ ਪਾ ਕੇ ਹਾਂ, ਹਾਂ ਪਾਣੀ ਪਾ ਕੇ ਤੇ ਬਿਲਕੁਲ ਠੰਡਾ ਕੂਲਿੰਗ ਕਰਦਾ, ਕੂਲਰ ਦੀ ਹਵਾ ਬਹੁਤ ਬੈਸਟ ਹੈਗੀ ਆ ਉਲਟਾ ਏ ਸੀ
ਠੀਕ ਹੈ ਮ ਠੀਕ, ਕਿਉਂਕਿ ਦੇਖੋ ਬਾਹਰਲੀ ਬਾਹਰਲੀ ਹਵਾਂ ਆਂਦੀ ਹੈ ਨਾ
ਹਾਂ ਹਾਂ, ਪਹਿਲੇ ਤਾਂ ਦੇਖੋ ਪਹਿਲੇ ਜਿਹੜੇ ਕੂਲਰ ਹੁੰਦੇ ਸੀ ਉਹ ਵੀ ਬੜੇ ਵੱਡੇ ਵੱਡੇ ਸਾਈਜ਼ਾਂ ਚ ਆਂਦੇ ਸੀ, ਹੁਣ ਅੱਜ ਕੱਲ੍ਹ ਅਗਰ ਕਿਸੇ ਨੂੰ ਜਗਹ ਦੀ ਪ੍ਰੋਬਲਮ ਹੈ, ਲਿਮਿਟਡ ਸਪੇਸ ਹੈ। ਘਰਾਂ ਵਿੱਚ ਤੇ ਛੋਟੇ ਛੋਟੇ ਕੂਲਰ ਵੀ, ਏ ਸੀ ਟਾਈਪ ਦੇ ਕੂਲਰ ਵੀ ਆ‌ਨ ਲੱਗ ਗਏ ਨੇ ਹਾਂ, ਪਲਾਸਟਿਕ ਬੋਡੀ ਚ ਬੰਨੇ ਹੁੰਦੇ ਨੇ, ਉਹ ਵੀ ਸਹੀ ਹੁੰਦੇ ਆ। ਮਾੜੇ ਉਹ ਵੀ ਨੀ ਹੁੰਦੇ, ਹਾਂ ਉਹਨਾਂ ਦੀ ਮਤਲਬ ਇੰਨੀ ਤੇਜ਼ ਹਵਾ ਨੀ ਹੁੰਦੀ। ਹੈਗੀ, ਪਰ ਵੱਡਾ ਕੂਲਰ ਤੇ ਦੇਖੋ ਬਾਹਰ ਅਰੇਂਜ ਹੁੰਦੀ ਹੈ, ਹਾਂ। ਜਿਹੜਾ ਕੂਲਰ ਵੱਡੇ ਹੁੰਦੇ ਨੇ ਨਾ, ਔ ਤੇ ਬਾਹਰ ਹੀ ਲੱਗਦੇ ਨੇ ਘਰਾਂ ਦੇ ਮਤਲਬ ਜਿਵੇਂ ਕੁਛ ਅ ਗਰਾਉਂਡ ਏਰੀਆ ਹੋ ਗਿਆ ਪਿੱਛੇ ਬੈਕ ਸਾਈਡ ਤੇ ਹੋ ਗਿਆ, ਖਿੜਕੀ ਵਾਲੀ ਸਾਈਡ ਤੇ, ਤੇ ਉਹ ਉੱਧਰ ਲੱਗਦੇ ਆ, ਪਰ ਹਾਂ ਕੂਲਰ ਦੀ ਹਵ ਅਬ ਏ ਸੀ ਤੋਂ ਬਹੁਤ ਬੈਸਟ ਹੈ।
ਅੱਛਾ ਅੱਛਾ।
ਹਾਂ, ਤੇ ਮੈਂ ਤੇ ਖੁੱਦ। ਅਸੀਂ ਖੁਦ ਘੱਟ ਹੀ ਏ ਸੀਂ ਰਿਕਮੈਂਡ ਕਰਦੇ ਹਾਂ ਵੈਸੇ ਤੇ, ਮਤਲਬ ਯੂਜ ਤੇ ਕਰਦੇ ਹਾਂ। ਨੀ ਕਹਿੰਦੇ ਕਿ ਨਹੀਂ ਯੂਜ ਕਰਦੇ, ਕਿਉਂਕਿ ਦੇਖੋ ਟਾਈਮ ਹੈ, ਟਾਈਮ ਦੇ ਅਕੋਰਡਿੰਗ ਚੇਂਜਿਸ ਵੀ ਜ਼ਰੂਰੀ ਹੈ।
ਠੀਕ ਹੈ ਮਿਲੋ ਤੋ ਦਸਾਂਗੇ।
ਹਾਂ ਬਸ ਫਿਰ ਹਾਂਜੀ ਹਾਂਜੀ ਬਹੁਤ ਵਧੀਆ। ਬਸ ਇੱਕ ਪਾਣੀ ਦਾ ਵੀ ਆ ਹੁੰਦਾ ਹੈ, ਕਿ ਪਾਣੀ ਖ਼ੂਬ ਪੀਓ, ਗਰਮੀ ਚ ਤਾਂ ਬਸ ਮੈਂ ਕ ਕੱਲ ਤੋਂ ਔ ਲੈ ਲਤੀ ਹੈ, ਥੋੜੀ ਸਿੱਖ ਲੈ ਲਿੱਤੀ ਹੈ, ਕਿ ਸਾਨੂੰ ਪਾਣੀ ਵੀ ਬਹੁਤ ਜਿਆਦਾ
ਪੀਣਾ ਚਾਹੀਦਾ ਗਰਮੀ ਚ ਨਾ ਕਿਉਂਕਿ ਦੇਖੋ ਪਾਣੀ ਪੀਓਗੇ ਤਾਂ ਆਹ ਸਹੀ ਰਹੋਗੇ, ਕਿਉਂਕਿ ਪਾਣੀ ਦੀ ਕਮੀ ਨਹੀਂ ਆਂਦੀ।
ਹੂ
ਗਰਮੀ ਚ ਪਸੀਨੇ ਬੜੇ ਆਉਂਦੇ ਨਾ ਇਨਸਾਨ ਨੂੰ, ਤੇ ਫੇਰ ਉਹ ਪਾਣੀ ਜ਼ਰੂਰੀ ਹੈ। ਸਰੀਰ ਚ ਪਾਣੀ ਵਧੀਆ ਰਹਿੰਦਾ। ਕੀ ਕਹਿ ਰਹੇ ਹੋ ਬਿਲਕੁਲ ਭਾਈ
ਮੈਂ ਕਹਿੰਦੀ ਕਿੱਥੇ ਵੀ ਜਾਓ ਆਪਨੀ, ਬੋਟ ਟਲ ਵਗੈਰਾ ਖੁਦ ਨਾਲ ਲੈ ਕੇ ਜਾਓ, ਤਾਂ ਕਿ ਸਾਨੂੰ ਅਗਰ
ਮੈਂ ਤੇ ਸੋਚ ਰਇਹਾ, ਮੈਂ ਕਿਹਾ ਸ਼ਾਇਦ ਤੁਹਾਡੇ ਉਧਰ ਗਰਮੀ ਘੱਟ ਹੋਣੀ ਏ, ਉਧਰ ਵੀ ਜਿਆਦਾ ਪੈ ਰਈ ਏ, ਚਲੋ ਇਥ ਨਹੀਂ ਨਹੀਂ ਠੀਕ ਏ ਠੀਕ ਹੈ ਨਾ ਇ ਬਾਰੀ ਨਾ ਗਰਮੀ ਪਈ ਵੀ ਬੜੀ ਏ।
ਹਾਂਜੀ, ਹਾਂਜੀ, ਹਾਂਜੀ ਤੇ ਕੁੱਝ ਲੋਕ ਤੇ ਗਲੂਕੋਜ ਵੀ ਲੈਂਦੇ ਆ ਕਿ, ਹਾਂ ਬਈ ਗਰਮੀ ਤੋਂ ਬਚੀਏ ਸਾਨੂੰ, ਮਤਲਬ ਨੁਕਸਾਨ ਨਾ ਹੋਏ। ਤੇ ਗਲੂਕੋਸ ਵੀ ਸਈ ਰਹਿੰਦਾ, ਓ ਵੀ ਠੰਡਾ ਹੁੰਦੈ ਨਾ।
ਨਹੀਂ ਨਹੀਂ ਯ ਬਿਲਕੁਲ ਸਹੀ ਗੱਲ ਕਰਦੇ ਤੁਸੀਂ, ਚਲੋ ਫਿਰ ਫ ਬਣਾ ਠੀਕ ਏ ਫੇਰ ਮੈਂ ਥੋੜਾ ਜਿਹਾ ਕੰਮ ਕਰ ਲਾ, ਮੈਨੂੰ ਫੋਨ ਆਇਆ ਸੀ ਵਿੱਚੋ ਠੀਕ ਹੈ ਨਾ। ਫਿਰ ਬਾਅਦ ਚ ਕਰ ਠੀਕ ਹੈ, ਜੀ ਸਤਿ ਸ੍ਰੀ ਅਕਾਲ ਜੀ।